ਸਾਸ਼ੀ ਕਾਲ।
ਕਿਵੇਂ ੳ ਬਾਜੀ? ਪਤਾ ਨੀ, ਕ ਤਾਡੇ ਨਾਲ ਏਦਾ ਡੀ ਵੀ ਏੱਕ ਕੋਲ ਕਟ ਔਗੀ।
ਹੈਂ।
ਤਾਡੀ ਮੈਂ ਕੇਆ ਏੱਕ ਕੋਲ ਮਾਈਨਸ ਹੋਗੀ।
ਏੱਕ ਕੋਲ ਸਵੇਰ ਤੋਂ ਪੰਜ ਸੀ ਪੰਜ ਇਕ ਹੋ ਗਈ ਚਾਰ ਹੋਰ ਕਰਨੀਆਂ।
ਹਾਂਜੀ। ਹੋਰ ਦੱਸੋ? ਐ ਚਲੋ ਐ ਗੱਲਾਂ ਨਾ ਕਰੋ ਏੱਥੇ
ਅੱਛਾ, ਅੱਛਾ-ਅੱਛਾ, ਔਰ ਕੋਈ ਨੀ ਮੈਂ ਦੁਕਾਨ 'ਤੇ ਸੀੇ।
ਫੇਰ ਕਾਦੀ ਦੁਕਾਨ ਐ?
ਕੱਪੜੇ ਦੀ, ਸੋਪ ਆ ਯਾਰ, ਜੋਬ ਕਰਨਾ।
ਅੱਛਾ-ਅੱਛਾ
ਹੂੰ, ਤੁਈ ਓਈ, ਲੇਡੀਜ਼ ਸੂਟ
ਅ
ਲੇਡੀਜ਼ ਸੂਟ ਵਗੈਰਾ ਦਿੰਦੇ ਨੇ ਓਈ-ਓਈ, ਹੂ ਬਾੱਸ, ਤੁਈਂ ਕਿਤੋਂ?
ਪਠਾਨਕੋਟ ਤੋਂ ਜੀ।
ਪਠਾਨਕੋਟ?
ਹਾਂਜੀ-ਹਾਂਜੀ
ਪਠਾਨਕੋਟ ਕਿਹੜੀ ਜਗ੍ਹਾ?
ਪਟੇਲ ਚੋਕ-
ਫਿਰ ਤ ਕਿਉਕਿ ਪਠਾਨਕੋਟ ਮਾਮੇ ਰਹਿੰਦੇ ਐ ਨਾ ਮੇਰੇ
ਕਿਥੇ ਕਰਕੇ
ਇੰਦਰਾ ਕਲੋਨੀ ਗਲੀ ਨੰਬਰ ਪੰਜ-
ਗਲੀ ਨੰਬਰ ਪੰਜ ਕੀ ਨਾਮ ਉਹਨਾ ਦਾ-
ਏ ਪੱਪੂ ਨਾਮ ਆ ਉਹਨਾ ਦਾ, ਇਕ ਮੁੰਡਾ ਦਾ ਜੀ ਨਾਮ ਅ ਪਾਰਸ ਤੇ ਸਾਜਨ ਸਾਜਨ-
ਤੇ ਦੂਜਾ ਟਿੰਕੂ, ਦੂਜੇ ਦਾ ਟਿੰਕੂ ਉਹ ਮੇਰੇ ਯਾਰ ਮੇਰੇ ਯਾਰ-
ਤੇ ਮੇਰੇ ਮਾਮਾ ਜੀ ਦੇ ਬੇਟੇ ਰਹਿੰਦੇ ਆ ਦੋਨੋਂ ਮਾਮੇ ਤਾਂ ਖਤਮ ਹੋ ਗਏ ਨੇ-
ਤਾਡਾ ਭਰਾ ਏਕਮ ਐ।
ਹੈਂ।
ਏਕਮ ਨੂੰ ਜਾਣਦੇ ਓ?
ਹਾਂ ਏਕਮ ਨੂੰ ਜਾਣਨਾ, ਹਾਂ ਏਕਮ ਓਨਾ ਦੀ ਸੋਨੀ- ਸੋਨੀ ਜੀ ਦਾ ਬੇਟਾ-
ਹਾਂ- ਹਾ ਉਵੀ ਮੇਰਾ ਦੋਸਤ ਐ।
ਅਛਾ ਸੋਨੀਜੀ ਦਾ ਬੇਟਾ ਉਹਤੇ।
ਤੁਸੀ ਕਿਥੇ ਰਹਿੰਦੇ ਹੋ ਜਗਾਧਰੀ ਅਛਾ-ਅਛਾ-
ਤੇ ਸੋਨੀ ਜੀ ਦੀ ਹੂੰ, ਤੇ ਸੋਨੀ ਦੀਦੀ ਮੇਰੇ ਸਿਸਟਮ 'ਤੇ ਆ ਮਾਮਾ ਜੀ ਦੀ ਬੇਟੀ ਆ- ਹਾਂ ਤੁਸੀ ਪਠਾਨਕੋਟ ਕੇਹਾਂ ਤਾਂ ਮੈਂ ਦੱਸ-
ਅੱਛਾ-ਅੱਛਾ, ਮੈ ਵੀ ਦੇਖਿਆ ਮੈ ਕਿਹਾ ਯਾਰ ਜਾਣ ਪਛਾਣ ਈ ਲਗਦੇ ਆ। ਮੇਰਾ ਵੀ ਕੱਪੜਿਆਂ ਦਾ ਹੀ ਕੰਮ ਆ।
ਅਛਾ, ਕਿਚਨ ਤੋ-
ਮੇਰਾ ਢਲੋਜੀ ਰੋਡ ਆਦਾ, ਆਪਣੇ ਆਹ ਸੇਲ ਪੁਆਇੰਟ ਨਹੀਂ ਹੁੰਦੇ ਸੇਲ ਪੁਆਇੰਟ ਲਾਇਆ ਹੋਇਆ।
ਅੱਛਾ, ਅੱਛਾ, ਅੱਛਾ, ਮਤਲ ਜੋ ਸੇਲ ਲਾਦੇ ਨੇ-
ਹਾਂਜੀ-ਹਾਂਜੀ ਸੇਲ ਪੁਆਇੰਟ ਓਹੀ ਸਾਰੇ ਮਿਕਸ ਕੱਪੜੇਆਂ-
ਅੱਛਾ-ਅੱਛਾ ਸਮਝ ਗੇਆ ਓ ਸੇਲ ਜੋ ਲਗਦੀ ਐ, ਸਾਡੇ ਏ ਓਥੇ ਵੀ ਬੜੀ ਸੇਲ ਲੱਗਦੀ ਐ।
ਅੱਛਾ, ਤਾਡਾ ਮੇਨ ਬਾਜਾਰ ਚ ਦੁਕਾਨ- ਅੱਛਾ-ਅੱਛਾ, ਓ ਇਕ ਮੀਨੇ ਦੀ ਸੇਲ ਠੀਕ ਸਾ।
ਹੂੰ।
ਓਈ ਨਾ ਮੀਨੇ ਦਾ ਠੀਕ-ਠਾਕ ਨਿਕਲ ਆਂਦਾ।
ਸਾਡੀ ਸੇਲ ਨੀ ਹੁੰਦੀ ਪਈ। ਰੋਜ ਦੀ ਸੇਲ ਸਾਡੀ ਹੈਗੀ ਐ ਇੱਕ ਲੱਖ ਰੁਪੈ ਦਾ ਕੁਅੰਟਰ ਰੋਜ ਦਾ।
ਤੋਏਦਾ ਅੱਛਾ ਤੁਸੀ ਕਿਦਾਂ ਗੱਲ ਕਰ ਰਏ ਓਂ ਹੂੰ ਲੰਚ-ਲੰਚ ਟਾਈਮ ਮਿਲਿਆ।
ਨਈਂ ਲੰਚ ਟਾਈਮ ਨੀ ਏਸ ਟਾਈਮ ਮੰਦਰ ਚਲਿਆ ਨਾ, ਐ ਜਿਵੇਂ ਹੁੰਦਾ ਐ ਜੋ ਮੀਨਾ ਐ ਏ ਮੀਨਾ ਪੂਰਾ ਖਾਲੀ ਐ, ਪੂਰਾ ਪੂਰੇ ਦਿਨ ਭਾਵੇਂ ਦੀ ਫੋਨ ਚਲਾਂਦੇ ਨੀਂਦਾਂ ਪੂਰੀ ਕਰਲੈ ਨਿੰਦਰ ਪੂਰੀ ਕਰਨ ਵਾਸਤੇ ਦਿੰਦੇ ਐ ਇਕ ਮੀਨਾ। ਹਾਂ ਕਿਓਂਕਿ ਮੁਸਲਿਮ ਸਾਡਾ ਮੁਸਲਿਮ ਏਰੀਆ ਐ ਨਾ
ਅੱਛਾ
ਹਾਂ ਤੇ ਮੁਸਲਮਾਨਾਂ ਦੇ ਸ਼ਰਾਦ ਜੋ ਚੱਲਦੇ ਨਾ ਸ਼ਰਾਦ ਚੱਲਦੇ ਨੇ ਮੁਸਲਮਾਨਾਂ ਦੇ ਚਾਲੀ ਦਿਨ ਦੇ ਹਾਂ, ਤੇ ਕੱਪੜੇ ਨਈਂ ਸੀਤੇ ਜਾਂਦੇ।
ਜਾਦਾ ਮੋਮੜੇ ਨੇ ਰੈਂਦੇ ਤੁਾਡੇ ਤੁਾਡੇ ਓਦਰ ਤਾਂ
ਸਾਰੇ ਸਾਡੇ ਆ ਮੁੰਮਡੇ ਨੇ ਪੂਰੇ ਮੁਰਾਦਾਬਾਦ ਚ
ਅੱਛਾ ਜੀ।
ਸਾਰੇ ਮੁੰਮਡਮ ਇਲਾਕਾ ਰੈਂਦਾ ਸਾਡਾ ਤੇ ਕਿਓਂਕਿ ਯੂਪੀ ਐ ਨਾ ਯੂਪੀਏ ਦਾ ਸਭ ਤੋ ਮੁਮਡੰਮ ਐ ਈ ਹਾਂ- ਮੇਰਾ ਨਾਮ ਗਗਨ
ਗਗਨ
ਹਾਂ।
ਅੱਛਾ,
ਨਾਂ
ਹੋਰ ਦਸੋ ਕੀ ਕਰਦਾ ਸੈਂ।
ਹਾਅ
ਕੀ ਖਾਦਾ ਸੀ?
ਕੁਝ ਵੀ ਬਸ, ਸਾਰਾ ਕੁਛ ਵੇਖਦਾ।
ਸਵੇਰੇ ਕੁਛ ਨੀ ਖਾਦਾ ਮੈਂ ਕਿਆ।
ਨਾ ਕੁਛ ਵੀ ਨੀ ਤੇ ਐ ਮਿਲਦੇ ਰੈਂਦੇ ਨੇ ਸਾਜਨ ਹੁਨੀ।
ਹੋਰ-ਹੋਰ ਓ ਤਾਡੇ-ਤਾਡੇ ਬਰਾਬਰ ਐ।
ਹੂੰ।
ਤਾਡੀ ਉਮਰ ਕਿੰਨੀ ਐ।
ਮੇਰੀ ਥਰਟੀ ਟੂ।
ਥਰਟੀ ਟੂ।
ਹੂੰ।
ਅੱਛਾ ਮੈਂ ਤਾਡੇ ਤੋਂ ਬੜਾ ਛੋਟਾ ਫੇਰ ਮੈਂ ਤੇ ਓਨਾਂ ਦੇ ਵੀ ਮੁੰਡਿਆਂ ਦਾ ਦੋਸਤ ਆਂ।
ਹਾਂ ਆਗੀ ਏਕਮ ਮੁਕੰਦ
ਹਾਂ ਓਨਾਂ ਦਾ ਦੋਸਤ ਆ ਮੈਂ
ਅੱਛਾ, ਅਜੇ ਤੂੰ ਬਹੁ ਛੋਟੈਂ। ਮੈਂ ਤੇਤੀ ਸਾਲ ਮੇਰੀ ਤੈਂਤੀ ਤੇ ਚੱਲ ਰਿਹਾ ਹਾਂ ਵਾਂ। ਹੂੰ ਤੇਤੀ ਵੀ ਚਲਿਆ ਰਿਆ
ਗੁਰਦਵਾਰੇ ਜਾਂਦੇ ਓ?
ਕਿਧਰ
ਸੈਰ ਸੂਰ ਕਰਨ।
ਨਾ ਸੈਰ ਪੂਰਾ ਦਿਨ ਦੁਕਾਨ ਤੇ ਹੋ ਜਾਂਦੀ ਆ।
ਅੱਛਾ ਜੀ।
ਹਾਂਜੀ ਸੈਰ ਹੋ ਜਾਂਦੀ ਏ ਮਤਲਬ ਫਾਲਤੂ ਕੋਈ ਫਾਲਤੂ ਸਾਡਾ ਤੇ ਬਹਿਣਾ ਮਤਲਬ ਵੀ ਨੀ ਹੈਗਾ।
ਅੱਛਾ, ਅੱਛਾ, ਅੱਛਾ, ਅੱਛਾ ਫੇਰ ਓਨਲਾਈਨ ਤੁਹਾਨੂੰ ਤੁਹਾਡੇ ਕੱਪੜੇ ਓਨਲਾਈਨ ਵਿਕ ਜਾਂਦੇ ਆ ਕਿ ਓਫਲਾਈਨ ਵਿਕਦੇ।
ਨਹੀਂ ਉਹ ਸਾਰਾ ਔਫਲਾਈਨ ਔਨਲਾਈਨ ਬੇਚਨ ਦੀ ਜਰੂਰਤ ਨਹੀਂ ਹੈਗੀ ਔਫਲਾਈਨ ਫੁਰਸਤ ਨਹੀਂ ਹੈਗੀ।
ਓਨਲਾਈਨ ਵੈਹੇ ਹੁਣ ਇਨਾ ਕੋਈ ਪੰਗਾ ਤਾਂ ਨੀ ਪੈਂਦਾ ਕੋਈ ਜਿਹੜਾ ਘੱਟ ਪੈ ਰਿਹਾ ਹੋਏ ਕੰਮ ਉਹਦੇ ਨਾਲ,
ਨਾ, ਨਾ ਕੁਛ ਨਹੀਂ।
ਗਾਹਕ ਤੁਹਾਡਾ ਹੈਗਾ ਰੈਗੂਲਰ।
ਗਾਹਕ ਆਂਦਾ ਮੁਬਈ ਮੁਸਲਮਾਨ ਦਾ ਸਿੱਧਾ ਰੋਲ ਏ, ਮੁਸਲਮਾਨ ਨੂੰ ਖਾਲੀ ਤੁਹਾਨੂੰ ਪਸੰਦ ਕਰਵਾਉਣਾ ਚਾਹੀਦਾ ਬਸ ਮੁਸਲਮਾਨ ਨੂੰ। ਕੀਮਤ ਓ ਦਏਗਾ ਆਪਣੇ ਆਪ ਹਾਂ ਕੀਮਤ ਕਿਹੜਾ, ਕੀਮਤ ਦੇਣ ਨੂੰ ਪੂਰਾ ਤਿਆਰ ਰਹਿੰਦਾ ਪਰ ਕਿੰਨਾ ਤੁਸੀ ਪਸੰਦ ਮਹਿੰਗਾ ਪਸੰਦ ਕਰਾ ਦੋ ਭਾਵੇਂ ਦ ਦਸ ਚ ਚੱਕਰ ਮਾਰ ਕੇ ਲੈ ਕੇ ਜਾਏ ਤੁਹਾਨੂੰ ਇਹ ਹੈ ਕਿ ਤੁਹਾਡਾ ਪੀਸ ਵਿਕੇੇਗਾ ਵਿਕੇਗਾ ਓਹਨੂੰ ਪਸੰਦ ਆ ਗਿਆ ਤਾਂ ਲੈ ਜਾਏਗਾ ਦਸ ਚੱਕਰ ਮਾਰ ਕੇ ਲੈ ਕੇ ਜਾਊਗਾ।
ਅੱਛਾ, ਅੱਛਾ, ਅੱਛਾ।
ਹਾਂ ਤੁਹਾਡੇ ਕੋਲ ਆਂਦਾ ਰਹੇਗਾ ਭਾਈ ਪੰਦਰ ਸੌ ਲੇਲਾ, ਦੋ ਹਜ਼ਾਰ ਲੇਲਾ, ਤਿੰਨ ਯਾਰ ਲੇਲਾ ਲਗਾਉਂਦਾ ਰਹੇਗਾ ਪੈਹੈ। ਐਂਡ ਤੇ ਆ ਕੇ ਉਸੇ ਪੈਹੈ ਚ ਲੈ ਕੇ ਜਾਏਗਾ ਜੋ ਪੈਹੈ ਤੁਸੀਂ ਕਹਿ ਤੇ ਨੇ
ਅੱਛਾ, ਅੱਛਾ ਇਦਾਂ ਮਤਲਬ ਉਹ ਪੈ ਜਾਂਦੇ ਪੱਟੂ ਪਏ
ਹੂ ਮਤਲਬ ਕਿ ਉਹਨੂੰ ਪਸੰਦ ਆ ਗਿਆ ਨਾ ਤੇ ਉਹਨੇ ਲੈ ਕੇ ਜਾਣਾ ਹੀ ਜਾਣਾ ਹੈ। ਜਦੋਂ ਵੀ ਡੇਟ ਦੱਸਤੇ
ਵੈਸੇ ਜੇ ਰੈਡੀਮੇਡ ਕੰਮ ਕਰਨਾ ਹੋਏ ਤੇ ਕਿੰਨੇ ਕ ਪੈੇਹੈ ਲੱਗ ਜਾਂਦੇ।
ਰੈਡੀਮੇਡ ਕੰਮ ਇਸ ਟਾਈਮ ਭਈਆ ਜੋ ਪੁਰਾਣੇ ਬੰਦੇ ਕਰ ਰਹੇ ਨੇ ਉਹੀ ਕਰਦੇ ਰਹਿਣ। ਨਵਾਂ ਬੰਦਾ ਜੋ ਵੀ ਹੈਗਾ ਠੱਪ ਹੋ ਕੇ ਪਿਆ ਦਾ
ਅੱਛਾ ਅੱਛਾ ਉਹੀ ਉਹੀ ਮੈਂ ਸੋਚ ਰਿਹਾ ਕਿੰਨੇ ਕੁ ਲੱਗ ਜਾਂਦੇ ਵੈਸ ਫੇਰ ਵੀ
ਫੇਰ ਘੱਟੋ ਘੱਟ ਭਾਜੀ ਕੰਮ ਦਾ ਕਮ ਮੰਨਨਾ ਵੀਹ ਲੱਖ ਰੁਪਏ ਸੋ ਲੱਖ ਤੇ ਜਿਆਦੇ ਤੋ ਜਿਆਦੇ ਕੰਮ ਚਾਲੂ ਕਰਨਾ ਸਹੀ ਦਾ ਜਨਰਲ ਉਹਦੇ ਬਾਅਦ ਦਸ ਲੱਖ ਰੁਪਏ ਤੁਹਾਨੂੰ ਹਾਂ ਤੀਹ ਲੱਖ ਰੁਪਏ ਤੁਹਾਨੂੰ ਚਾਹੀ ਵੀਹ ਲੱਖ ਰੁਪਏ ਤੁਹਾਨੂੰ ਕੰਮ ਜਨਰਲ ਦੁਕਾਨ ਪੂਰੀ ਭਰ ਕੇ ਰੱਖਣੀ ਹੈ ਤੇ
ਅੱਛਾ
ਦਸ ਲੱਖ ਰੁਪਏ ਪਿੱਛੇ ਬੈਕ ਚਾਹੀਦੇ ਨੇ ਮਤਲਬ ਬੈਕ ਸਾਈਡ ਤੇ ਦਸ ਦਸ ਲੱਖ ਚਾਹੀਦੇ ਜਾ ਪੰਜ ਪੰਜ ਪੰਜ ਲੱਖ ਤਾਂ ਘੱਟ ਤੋਂ ਘੱਟ ਹੋਣ ਬੈਕ ਸਾਈਡ ਤੇ
ਕੱਪੜੇ ਮਤਲਬ ਅੱਛਾ ਯਾਰ ਇਹ ਤਾਂ ਬਹੁਤ ਮਹਿੰਗਾ ਕੰਮ ਫੇਰ
ਆ ਬਹੁਤ ਮਹਿੰਗਾ ਕੰਮ ਬਾਈ
ਸਾਡੀ ਵੀ ਸਵੇਰ ਦਾ ਕੋਈ ਨਾ ਸਾਡਾ ਵੀ ਕੰਮ ਘੱਟ ਗਿਆ ਇਸ ਮਹੀਨੇ
ਕਿਉਂਕਿ ਪੈਸਾ ਜ਼ਬਰਦਸਤੀ ਲੱਗਿਆ ਰਹਿੰਦਾ ਉਹ ਵਧੀਆ
ਪਰ ਜੇ ਹੁਣ ਜਿਹੜਾ ਨਹੀਂ ਵਿਕਿਆ ਮਾਲ ਉਹ ਫੇਰ ਰਹਿ ਗਿਆ ਆਪਣਾ
ਕਿਸੇ ਦਾ ਬੁਰਾ ਨਹੀਂ ਲੇਕਿਨ ਅਸੀਂ ਤੇ ਕਰਦੇ ਨਾ ਵੀ ਪੁਰਾਣਾ ਕੋਈ ਪੀਸ ਹੁੰਦਾ, ਉਹਨੂੰ ਤਿੰਨ ਸੌ ਚਾਰ ਸੌ ਰੁਪਏ ਘੱਟ ਵਿੱਚ ਦੇ ਕੇ ਖਤਮ ਕਰਨਾ ਵੀ ਔਰ ਕਿਆ
ਹਾਂ ਉਹ ਤਾਂ ਉਹੀਈ ਹੋਇਆਂ ਨਾ ਸੀਜਨ ਜਦੋਂ ਜਾ ਰਿਆ ਹੋਏ ਉਦੋਂ ਦੇਦੋ, ਨਹੀਂ ਤਾਂ ਅਗਲੇ ਸਾਲ ਨੀ ਵਿਕਦਾ।
ਮੈ ਹੁਣ ਅੱਠ ਵਜ਼ੇ ਆਇਆਂ। ਵੈ ਸਾਈਡ ਦੋ ਦੁਕਾਨਾਂ ਨੇ ਅਤੇ ਮਾਰਕੀਟ ਵਿੱਚ ਮੇਨ ਆਪਣੀ ਖੁਦ ਦੀ ਮਾਰੀਟ ਨੇ ਖਰੀਦੀ ਦੀ ਐ।
ਅੱਛਾ, ਦੋ ਦੁਕਾਨਾਂ ਤੁਹਾਡੀਆਂ। ਅੱਛਾ, ਕਿੰਨੇ ਕੁ ਵਰਕਰ ਟੋਟਲ
ਟੋਟਲ ਵਰਕਰ ਹੋਣਗੇ ਵੀਹ ਜਾਣੇਂ, ਵੀਹ ਤੋਂ ਬਾਈ ਜਾਣੇਂ। ਹਾਂ ਵੀਹ ਤੋਂ ਬਾਈ ਹੈਗੇ ਨੇ ਦੋਨੋਂ ਦੁਕਾਨਾਂ ਮਿਲ਼ਾ ਕੇ।
ਅੱਛਾ।
ਹੋਰ ਵਧੀਆਂ ਬਸ।
ਹੂੰ ਦੋ ਜਾਣੇਂ ਬਾਕੀ ਇੱਕ ਪਰਸੈਂਟ ਕਮਿਸ਼ਨ, ਤੁਹਾਡੇ ਉੱਥੇ ਕਮਮੀਸ਼ਨ ਨੀਂ ਹੁੰਦੀਂ।
ਹਾਂ ਹਾਡੇ ਕਮਿਸ ਅੱਛਾ ਜਿੰਨੇ ਤੁਸੀਂ ਵੇਚੋਗੇ ਆਪਣੇ ਗ੍ਰਾਹਕਾਂ ਨੂੰ
ਹਾਂ ਮੈਂ ਮਤਲਬ ਦਿਨ ਵਿੱਚ ਪੰਜਾਹ ਹਜ਼ਾਰ ਵੇਚੇ ਤੇ ਪੰਜ ਸੌ ਰੁਪਏ ਮੇਰੇ ਹੋ ਗਏ।
ਜਾਂ ਪੰਜਾਹ ਹਜ਼ਾਰ ਵੇਚੋਗੇ ਤੇ ਪੰਜ ਸੌ ਰੁਪਏ ਤੁਹਾਡਾ।
ਹਾਂ ਇੱਕ ਪਰਸੈਂਟ।
ਅੱਛਾ, ਬੜਾਂ ਕੱਪਾ ਏਂ ਘੱਟ ਐ।
ਤਾਂ ਕੋਈ ਦਿੱਕਤ ਨੀਂ। ਯਾਰ ਐਹ ਹਾਂ ਹਜ਼ਾਰ ਰੁਪਏ ਚ ਦਸ ਰੁਪਏ ਹਾਡੇ ਐ। ਦੋ ਹਜ਼ਾਰ ਦੇ ਵੀਹ ਰੁਪਏ ਤਿੰਨ ਹਜ਼ਾਰ ਦੇ ਤੀਹ ਰੁਪਏ ਐਦਾਂ ਐ।
ਨੀਂ ਟਿਉਸ਼ਨ ਵਾਲਾ ਸਾਬ।
ਸ ਸਾਡੇ ਵੱਲ ਕਮਿਸ਼ਨ ਅਲੱਗ ਏਂ ਸੈਲਰੀ ਅਲੱਗ ਐ।
ਅੱਛਾ।
ਹਾਂ ਥੈਲੀ ਪੰਦਾ ਥੈਲੀ ਪੰਦਰਾਂ ਹਜ਼ਾਰ ਰੁਪਇਆ ਉਹ ਮੈਨੇ ਸੇਹਰ ਇੱਥੇ ਕੀਤੀ, ਸੱਤ ਲੱਖ- ਅੱਠ ਲੱਖ ਰੁਪਏ ਦੀ ਪੇਰੀ ਆਪਣੇ ਹਾਥ ਮੇ ਅਤੇ ਅੱ ਅੱਠ ਹਜ਼ਾਰ ਮੈਂਨੂੰ ਐਕਸਟਰਾ ਮਿਲੈਂਗੇ।
ਫੇਰ ਤੁਸੀ ਆਪਣਾ ਹੀ ਕੰਮ ਖੋਲ ਲੋੋ ਫਿਰ, ਜੇ ਚੀਨੀਗਸ ਬਣਗੇ ਤੇ ਲਿੰਕ
ਭਾਈ ਲਿੰਕ ਤਾਂ ਸਭ ਹੈਗੇ ਨੇ, ਲੇਕਿਨ ਐ ਨਾ ਕਿ ਜੋ ਗੌਰਰਮਟ ਐ ਨਾ ਬੀਜੇਪੀ ਦੀ ਐਹ ਕੁੱਛ ਕੰਮ, ਐਹ ਕੁੱਛ ਕੰਮ ਕਰਨ ਨੀ ਦੇਗੀ।
ਹਾਂਜੀ- ਹਾਂਜੀ, ਹਾਂਜੀ ਵਿਚ ਰੁਕਾਵਟਾਂ ਬਾਈ।
ਹਾਂ ਐਹ ਸਾਡੇ ਵਹੀ, ਐਹ ਬੀਜੇਪੀ ਜੋ ਹੈਗੀ ਐ ਨਾ ਮੁਸਲਮਾਨ ਦੇ ਖ਼ਿਲਾਫ਼ ਰਹਿੰਦੀ ਐ, ਹਾਂ ਮੁਸਲਮਾਨ ਦੇ ਸਾਰੇ ਕੰਮ ਏਨੇ ਬੰਦ ਕਰਤੇ ਯੂ ਪੀ ਵਿੱਚ
ਹੂੰ -ਹੂੰ।
ਦੀ ਜੋ ਜੈਕਟ ਆਂਦੀ ਏਦਾਂ ਖਾਲ ਦਾ ਕੰਮ, ਐ ਸਾਰੇ ਕੰਮ ਯੂ ਪੀ ਹਾ ਸਾਰੇ ਬੰਦ ਕਰਤੇ, ਐ ਖਾਲ ਦੇ ਕੰਮ ਵੀ ਇੰਨੀ ਕਮਾਈ ਐ ਨਾ ਉਹਨਾਂ ਨੂੰ ਖਾਲ ਦੇ ਕੰਮ ਵਿੱਚ ਐ ਲੋਕ ਦਿਨ ਬਿ ਦਿਨ ਘੱਟੋਂ ਘੱਟ ਸੱਤਰ ਤਰੱਤਰ ਚਰੱਤਰ ਹਜ਼ਾਰ ਰੁਪਏ ਕਮਾਉਂਦੇ ਨੇ।
ਔ ਹੁਣ ਬੰਦ ਕਰਾਤਾ ਨਾ ਪੰਜਾਬ ਵੱਲ ਤੇ ਬਿਲਕੁਲ ਈ ਨੀ।
ਹਾਂ ਬਿਲਕੁਲ ਨਈ, ਹੁਣ ਇਨਕਮ ਹੋ ਗਈ ਬੰਦ ਤੇ ਇਸ ਕਰਕੇ ਕੰਮ ਥੋੜਾਂ ਘੱਟ ਵੀ ਹੋ ਗਿਆਂ।
ਫੇਰ ਲੋਕੀਂ ਵੀ ਸ਼ਹਿਰ ਛੱਡ ਕੇ ਚਲ ਜਾਂਦੇ।
ਬਸ ਪਹਿਲੇ ਕੀ ਹੁੰਦਾ ਪਤਾ ਕੀ ਅਸੀ ਕਿ ਇਕ ਸ਼ੂਟ ਲੈਣਾਂ ਨਾ। ਤੇ ਓ ਇਕ ਸ਼ੂਟ ਅਪਣੀ ਵਹੁਟੀ ਵਾਸਤੇ ਲੈਣ ਆਇਆ ਨਾ ਤੇ ਓ ਆਪਣੇ ਘਰ ਦੇ ਸਬ ਵਾਸਤੇ ਸੂਟ ਲ਼ੈ ਕੇ ਜਾਏਂਗਾ। ਓਦਾਂ ਵੀ ਲੈ ਲਾ ਓਦਾਂ ਵੀ ਲ਼ੈ ਲਾ ਏਦਾ ਵੀ ਲੈ ਲਾ ਫਲਾਣੇ ਦਾ ਲੈ ਲਾ ਗਿਫਟ ਕਰਨੇ ਓਦੇ ਵੀ ਲੈ ਲਾ।
ਅੱਛਾ- ਅੱਛਾ, ਅੱਛਾ।
ਹੁਣ ਇੰਨਾਂ ਨੇ ਪੰਗਾ ਹੋ ਗਿਆਂ ਕਿ ਇੱਕ ਸੂਟ ਲੈਣਾ ਤੇ ਇੱਕ ਈ ਲੈਣਾ ਦੋ ਨੀ ਲੈਣੇ।
ਓਨਾਂ ਨੂੰ ਪਤਾ ਨਾ ਵੈ ਵੈਸੇ ਕੰਮ ਘਰੇ ਕਲੇ ਕਰਾ
ਕੀ?
ਮੈਂ ਓਹੀ ਔਨਾਂ ਦੇ ਸਰਾਧ ਚੱਲ ਰਹੇ ਫਿਰ ਤਾਂਈ।
ਹੂੰ। ਸ਼ਰਾਦ ਚਲ ਰੇ ਤੇ ਊਂ ਚਾਲੀ ਦਿਨ ਦਾ ਏਨਾਂ ਦਾ ਹੁੰਦਾ ਹੂੰ
ਅੱਛਾ ਅੱਛਾ।
ਹੂੰ। ਚਾਲੀ ਦਿਨ ਦਾ ਕੰਮ ਕੋਈ ਨੀ ਹੋਗਾ ਇਹਨਾ ਨੂੰ।
ਹੋਰ ਕਰੋ ਅ ਅਪਡਾਊਨ ਪੈਦਲ ਈ ਕਰ ਦੇ ਓ ਕੇ ਕੋਈ ਵੀਕਲ ਵੂਕਲ
ਨਾ ਬੀਕਲ ਹੈਗਾ
ਅੱਛਾ ਅੱਛਾ। ਪੈਟਰੋਲ ਦੇ ਵੀ ਰੇਟ ਵਧਾ ਦਿੱਤੇ।
ਬੀਕਲ ਹੈਗਾ ਬਾਕੀ ਰੈਪਡ ਬਾਕੀ ਰੈਪਡੋ ਸਾਡੇ ਚਲਦੀ ਮਾਰਾਦਾਬਾਦ। ਰੈਪਡੋ ਬੁੱਕ ਕਰੋ ਅਪਣੇ ਵਨ ਨ ਰੇਪਡੋ ਬੁੱਕ ਕਰੋ ਅਪਣੇ ਆਪ ਆ ਜਾਂਦਾ ਬੰਦਾ ਲੈਣ।
ਹਾਂਜੀ- ਹਾਂਜੀ। ਆ ਕੇ ਲੈ ਕੇ ਛੱਡ ਵੀ ਜਾਂਦਾ
ਹੂੰ। ਲੈਣ ਆਏਗਾ ਛੱਡਣ ਵੀ ਜਾਏਗਾ। ਕਿਦਾ ਠੀਕ ਏ ਹੁਣ ਘੱਟੋ ਘੱਟ ਚਾਰ ਪੰਜ ਕਿਲੋਮੀਟਰ ਏ ਵੀਹ ਰਪਏ ਹੁੰਦਾ
ਅੱਛਾ।
ਵੀਹ ਤੋਂ ਪੰਜੀ ਰੁਪਏ ਓਨਲਾਈਨ ਬੁੱਕਰ ਔਨਲਾਈ ਹੋ ਜਾਏਗਾ ਵੀ ਪੰਜੀ ਰੁਪਏ।
ਹਾਂ ਵਧੀਆ ਫਿਰ ਤੇ
ਹੂੰ। ਹਾਂ
ਚਲੋ ਜੀ ਏਦਾਂ ਕਰਿਓ ਮੈਨੂੰ ਕਿਸੇ ਦਾ ਫੋਨ ਆ ਰਿਹਾ ਮੈਂ ਤੁਹਾਨੂੰ ਕਰਦਾ ਠੀਕ
ਦਸ ਮਿੰਟ ਹੋਏ ਨੀ ਹਜੇ? ਹੋ ਗਏ ਦਸ ਮਿੰਟ। ਠੀਕ ਹੈ। ਠੀਕ ਹੈ